ਹੈਲੋ।
ਹੈਲੋ।
ਹਾਂਜੀ ਸਾਸਰੀ ਕਾਲ।
ਹਾਂਜੀ ਸਾਸਰੀ ਕਾਲ ਜੀ, ਹੋਰ ਕਿੱਦਾਂ ਵਦੀਆ ਸਬ।
ਹਾਂਜੀ ਵਦੀਆ ਤੁਸੀਂ ਦੱਸੋ
ਬੋਤ ਵਦੀਆ ਜੀ ਤੁਸੀਂ ਦੱਸੋ ਘਰ ਵਦੀਆ ਠੀਕ ਏ ਸਬ।
ਹਾਂਜੀ ਵਦੀਆ-ਵਦੀਆ ਤੁਸੀਂ ਦੱਸੋ ਆਪਨਾ
ਸਬ ਵਦੀਆ ਜੀ ਸਬ ਵਦੀਆ, ਹੋਰ ਕੀ ਕਰਦੇ ਸੀ।
ਬਸ ਬੈਠਾ ਈ।
ਅੱਛਾ ਜੀ, ਹੋਰ ਤੁਸੀਂ ਮਤਲਬ ਕੀ ਮੈਨੂੰ ਦੱਸੋ ਕੇ ਤੁਸੀਂ ਅਹ ਪੂਰੇ ਦਿਨ ਚ ਕਿੰਨਾ ਕੁ ਵੋਟਰ ਪੀਂਦੇ ਓਂ ਕਿੰਨਾ ਕੁ ਪਾਨੀ ਪੀ ਲੈਂਦੇ ਓ।
ਹਾਂ ਮਤਲਬ, ਆਹੀ ਟੋਪਿਕ ਛੇੜਿਆ ਸੀ।
ਹਾਂਜੀ।
ਮੇਂ ਕੈਂਦੇ ਟੋਪਿਕ ਇਕ ਅ
ਨੇਚਰ ਤਾਂ ਕਾਫੀ ਪੈਨਾ ਚਾਈਦਾ ਆ
ਹਾਂਜੀ।
ਜਿੱਦਾਂ ਸਾਡੇ ਮਤਲਬ
ਸਾਨੂੰ ਬਤ ਮਤਲਬ ਕੇ ਪਾਨੀ ਜਾਦਾ ਪੀਨਾ ਚਾਈਦਾ ਐ ਹਾਂਜੀ ਸਾਡਾ ਹਾਂਜੀ-ਹਾਂਜੀ ਸਾ
ਸਿਕਸਟੀ ਪਰਸੈਂਟ ਪਾਨੀ ਹੁੰਦਾ ਪੈਲੇ ਬਨਦਾ, ਤੇ ਸਾਡੇ ਦਿਮਾ ਨੇਚਰ ਚ ਸੈਵਨਟੀ ਥਰੀ ਪਰਸੈਂਟ ਆ ਪਰ ਫੇਫੜੇਆਂ ਚ ਸਾਡੇ ਲਗਭਗ ਕੀ ਪਾਨੀ ਹੁੰਦਾ ਐ ਯਾਨੀ ਅਲੱਗ-ਅਲੱਗ ਦਿਸ਼ਾ ਵਿੱਚ ਪਾਨੀ ਇੰਨੇ ਪਰਸੈਂਟ ਤੇ ਹੁੰਦਾ ਈ ਹੁੰਦਾ ਐ। ਇਸ ਲੀਏ ਸਾਨੂੰ ਪੂਰਾ ਪਾਨੀ ਪੀਨਾ ਚਾਈਦਾ।
ਹਾਂ ਬਿਲਕੁਲ ਸਈ ਕੈ ਰਏ ਓਂ।
ਜਿਵੇਂ-ਜਿਵੇਂ ਕੀ ਐ ਸਰੀਰ ਤਾਪਮਾਨ ਨੂੰ ਵੀ ਨਿਯੰਤਰਿਤ ਕਰਦਾ ਐ। ਜਿਵੇਂ ਸਾਡਾ ਤਾਪਮਾਨ ਨੋਰਮਲ ਰੈਂਦੈ, ਸਰੀਰ ਦੇ ਤਾਪਮਾਨ ਨਿ ਯੰਤਰਿਤ ਕਰ ਦਿੰਦਾ ਐ, ਪੋਸ਼ਕ ਤੱਤਵ ਸਾਡੇ ਅੰਗਾਂ ਨੂੰ ਪੋਂਚਾਂਦਾ ਵੇ। ਬਈ ਸਾਡੇ-ਸਾਡੇ ਪੋਸ਼ਿਕ ਤੱਤਵ ਯਾਨੀ ਕੀ ਜੋ ਅਸੀਂ ਖਾਂਨੇ ਆਂ। ਖਾਣੇ ਆ, ਪਾਣੀ ਪੀਣੇ ਆ ਤਈਓ ਸਾਡਾ ਖਾਦਾ ਹੋਇਆ ਫੇਰ ਲੱਗਦਾ ਆ।
ਲੱਗਦਾ ਐ, ਬਿਲਕੁਲ ਸਹੀ ਕਹਿ ਰਹੇ ਜੀ ਬਿਲਕੁਲ ਸਹੀ ਕਹਿ ਰਹੇ ਓ, ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਕਾਫੀ ਨੋ ਨੋਲੇਜ ਐ ਪਾਣੀ ਦੀ ਬੋਡੀ ਦੀ ਐਚ ਹੈਨਾ।
ਹਾਂਜੀ ਬਸ। ਪੋਸ਼ਕ ਤੱਤ ਐ ਹੁੰਦਾ ਤੇ ਅੱਗੋਂ ਜਾਂਦਾ ਆ, ਔਰ ਸਾਡੇ ਚ
ਹੈਲੋ।
ਜਾ ਲੱਗਦਾ ਆ।
ਹਾਂਜੀ ਹਾਂਜੀ ਤੁਸੀਂ ਥੋੜ੍ਹੀ ਸੈਪਰਟਲੀ ਆਉਗੇ ਤੁਹਾਡੀ ਆਵਾਜ਼ ਨਾ ਥੋੜ੍ਹੀ ਥੋੜੀ ਕੱਟ ਰਈ ਐ ਥੋੜੀ ਥੋੜੀ।
ਕੱਟ ਰਈ ਐ।
ਹੁਣ ਠੀਕ ਐ, ਹੁਣ ਠੀਕ ਐ।
ਹਾਂਜੀ।
ਹਾਂ ਬਿਲਕੁਲ ਸਹੀ ਕਹਿ ਰਹੇ ਓ ਤੁਸੀਂ ਜਿੱਦਾ ਸ ਤੇ ਹੁਣ ਆਹ ਸਾਡਾ ਹਾਫ ਬੋਡੀ ਸਾਡੀ ਪਾਣੀ ਨਾਲ ਹੀ ਬਣੀ ਹੋਈ ਐ ਬਿਲਕੁਲ। ਹਾਂਜੀ, ਤੇ ਹੁਣ ਅਸੀਂ ਅੱਗੋਂ ਜਿਵੇਂ ਹੁਣ ਖਾ ਰਹੇ ਆ। ਓਹਨੂੰ ਵੀ ਡਾਇਜਸ਼ਟ ਕਰੀ ਸਾਡੇ ਆਸਤੇ ਪਾਣੀ ਬ ਬਹੁਤ ਜ਼ਰੂਰੀ ਐ, ਹੁਣ ਸਾਨੂੰ ਸਵੈਟਿੰਗ ਆ ਰਈ ਐ। ਹਾਂਜੀ, ਜਿਵੇਂ ਹੁਨ ਸਾਨੂੰ ਸਵੈਟਿੰਗ ਆ ਰਈ ਐ, ਸਾਨੂੰ ਪਸੀਨਾ ਆ ਰਿਆ। ਤੇ ਓਹ ਵੀ ਸਾਡੀ ਬੋਡੀ ਲਈ ਬਹੁਤ ਵਧੀਆ ਐ ਕਿ ਸਾਨੂੰ ਮਤਲਬ ਕਿ ਸਾਡੇ ਟੋਕਸਿਸ ਮਤਲਬ ਕਿ ਗੰਦੇ ਪਦਾਰਥ ਜੋ ਬੋਡੀ ਚ ਓ ਨਿਕਲਦੇ ਨੇ।
ਹਾਂਜੀ ਬਿਲਕੁਲ ਸਈ।
ਹਾਂ ਜਿਵੇਂ ਅੱਜ-ਕੱਲ ਹੁਣ ਕੀ ਨਾ ਗਰਮੀ ਨਾਲ ਜਿਵੇਂ ਲੋਕ ਲੋਕੀ ਐ ਜ਼ਰਾ ਜਾ ਪਸੀਨਾ ਆਂਦਾ ਨਾਲ ਈ ਕਹਿੰਦੇ ਓਏ ਏ-ਸੀ ਚਲਾ ਦੋ ਏ-ਸੀ ਚਲਾ ਦੋ। ਪਰ ਓ ਗਲਤ ਐ ਸਾਡੀ ਬੋਡੀ ਲਈ, ਕਿ ਸਾਨੂੰ ਪਸੀਨਾ ਆਣਾ ਵੀ ਬੋਹਤ ਜ਼ਰੂਰੀ ਐ।
ਹਾਂਜੀ। ਇਕਦਮ ਪਸੀਨੇ ਚ ਏ-ਸੀ ਚਲਾ ਦੇਣਾ ਗ਼ਲਤ ਐ।
ਓ ਗਲਤ ਐ ਓ ਸਾਡੀ ਬੋਡੀ ਲਈ ਬਹੁਤ ਗਲਤ ਐ ਬਹੁਤ ਜ਼ਿਆਦਾ ਹਾਮ ਫੁੱਲ ਕਰਦਾ ਸਾਨੂੰ, ਬਟ ਐ ਕੀ ਕਹਿੰਦੇ ਨੇ ਓ ਸਾਡੇ ਲੋਕ ਮਤਲਬ ਕਿ ਸਾਡੇ ਚ ਐਹੋ ਜੇ ਲੋਕ ਮੰਨਦੇ ਨੀ ਨਾ। ਉਹਨਾਂ ਨੂੰ ਐਹੀ ਲੱਗਦਾ ਕਿ ਨਹੀਂ ਜੀ ਅ ਪਸੀਨਾ ਆ ਗਿਆ ਫਟਾਫਟ ਏ-ਸੀ ਚਲਾਓ ਚਾਹੇ ਸਾਡੇ ਬੱਚੇ ਚਾਹੇ ਅਸੀਂ ਬਸ ਕਿ ਆਪ ਆ।
ਹਾਂਜੀ, ਜਿਵੇਂ ਸਾਡੇ ਪੂਰੇ ਅਰਥ ਵਿੱਚ ਪ੍ਰਿਥਵੀ ਸੈਵਟੀ ਵਨ ਪਰਸੈਂਟ ਤੱਕ ਤਾਂ ਹੁੰਦਾ ਐ ਪਾਣੀ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਪਰਸੈਂਟ ਪਾਣੀ ਹੁੰਦਾ ਆ, ਜਿਹਦੇ ਵਿੱਚੋਂ ਕੁੱਲ ਪਾਣੀ ਨਾਈਨਟੀ ਸੈਵਨ ਪਰਸੈਂਟ ਜਿੰਨਾ ਪਾਣੀ ਖਾਰਾ ਹੁੰਦਾ ਆ ਸਮੁੰਦਰਾਂ ਵਿਚ। ਤੇ ਤਿੰਨ ਪਰਸੈਂਟ ਪਾਣੀ ਹੀ ਮਿੱਠਾ ਹੁੰਦਾ ਐ, ਤੁਹਾਨੂੰ ਆਵਾਜ਼ ਆ ਰਈ ਐ ਸਈ।
ਹਾਂਜੀ ਹਾਂਜੀ ਬਿਲਕੁਲ ਸਾਫ਼ ਆ ਰਹੀ ਆ।
ਹਾਂਜੀ। ਸੈਵਨ ਨਾਇਟੀ ਸੈਵਨ ਪਰਸੈਂਟ ਖਾਰਾ ਤੇ ਤਿੰਨ ਪਰਸੈਂਟ ਮਿੱਠਾ ਹੁੰਦਾ ਆ। ਜਿਹਦੇ ਚੋਂ ਅਸੀਂ ਦੋ ਪ੍ਰਸੈਂਟ ਗਲੇਸ਼ੀਅਰ ਤੇ ਹੋਰ ਬਰਫ਼ ਦੇ ਰੂਪ ਵਿੱਚ ਜੰਮਿਆ ਹੋਇਆ ਵੇਖਣੇ ਆ। ਜਿਵੇਂ ਕਿ ਬਾਹਰ ਬੂਰ ਵੇਖ ਹੀ ਸਕਦੇ ਹੋ ਤੁਸੀਂ, ਤੇ ਸਾਡੇ ਸਾਡੇ ਲੋਕਾਂ ਵਾਸਤੇ ਪੀਣ ਵਾਸਤੇ ਪਾਣੀ ਸਿਰਫ ਇੱਕ ਪਰਸੈਂਟ ਹੁੰਦਾ।
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ।
ਹਾਂਜੀ। ਜਿਵੇਂ ਪਾਣੀ ਦੇ ਵੀ ਅਨੋਖੇ ਰੂਪ ਨੇ ਜਿਵੇਂ ਪਾਣੀ ਦੇ ਤਿੰਨ ਰੂਪ ਹੋ ਗਏ।
ਪਾਣੀ ਇਕੱਲਾ ਵੀ ਇਸ ਪ੍ਰਕ੍ਰਤਿਕ ਪਦਾਰਥ ਆ ਜੋ ਧਰਤੀ ਵਿਚ ਤਿੰਨ ਰੂਪ ਬਦਲਿਆ ਹੁੰਦਾ ਵੇ ਇੱਕ ਠੋਸ ਇੱਕ ਤਰਲ ਔਰ ਇੱਕ ਗੈਸ ਸਮਝੇ ਜਿਵੇਂ ਕਿ ਠੋਸ ਇੱਕ ਤਰਲ ਦੇ ਰੂਪ ਚ ਹੁੰਦਾ ਆ। ਪਾਣੀ,
ਹਾਂਜੀ-ਹਾਂਜੀ।
ਤਰਲ ਜਾਣੀ ਪਾਣੀ-ਪਾਣੀ ਹੋ ਗਿਆ ਜਿਵੇਂ ਲਿਕੁਿਡ ਫੋਮ ਵਿੱਚ
ਲਿਕੁਿਡ ਫੋਮ ਵਿਚ ਹਾਂਜੀ-ਹਾਂਜੀ।
ਹਾਂਜੀ ਉਹ ਔਰ ਇੱਕ ਗੈਸ ਭਾਫ਼ ਦੇ ਰੂਪ ਵਿੱਚ ਤੁਸੀਂ ਪਾਣੀ ਨੂੰ ਉਬਾਲੋ ਭਾਫ਼ ਨਿਕਲਦੀ ਏ। ਹੋਪ ਹੁੰਦੇ ਨੇ। ਹਾਂਜੀ ਜੇ ਅਨੋਖਾ ਵਿਵਹਾਰ ਪਾਣੀ ਦਾ ਤਾਂ ਅਨੋਖਾ ਵਿਵਹਾਰ ਵੀ ਹੁੰਦਾ ਹੈ।
ਹਾਂ ਇਹ ਤੇ ਚਲੋ ਹੋ ਗਏ ਐਕਸਟਰਨਲ ਮਤਲਬ ਕਿ ਐਕਸਟਰਨਲ ਬਾਹਰ, ਬਾਹਰ ਦਾ ਹੋ ਗਿਆ ਇਹ ਪਾਣੀ ਦਾ ਉਹ ਹੋ ਗਈ ਅ ਮਤਲਬ ਕਿ ਉਹਦੇ ਤੱਤਵ ਹੋ ਗਏ ਪਦਾਰਥ ਹੋ ਗਏ, ਪਾਣੀ ਮਤਲਬ ਕਿ ਜਿੱਦਾਂ ਸਾਡੀ ਬੋਡੀ ਲਈ ਕਿੰਨਾ ਕੁ ਜ਼ਰੂਰੀ ਹੈ ਕਿੰਨਾ ਕੁ ਪੀਣਾ ਚਾਹੀਦਾ ਸਾਨੂੰ ਪੂਰੇ ਦਿਨ ਵਿੱਚ, ਇਹ ਕੀ ਕਹਿੰਦੇ ਨੇ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ ਕਿਉਂ ਕਿਉਂਕਿ ਹੁਣ ਆ ਗਈ ਗਰਮੀ, ਗਰਮੀ ਜਿਵੇਂ ਹੁਣ ਅਹ ਅਸੀਂ ਪੂਰਾ ਦਿਨ ਅਗਰ ਕੁਛ ਨਾ ਖਾਈਏ ਤੇ ਚੱਲ ਜੇਗਾ। ਲੇਕਿਨ ਪਾਣੀ ਬਿਨਾਂ ਨਹੀਂ ਚੱਲ ਸਕਦਾ, ਅਸੀਂ ਬਿਨਾਂ ਪਾਣੀ ਤੋਂ ਨਹੀ ਰਹਿ ਸਕਦੇ। ਤੇ ਹਾਂਜੀ ਸਾਡੀ ਬੋਡੀ ਹੁਣ ਅ ਮੰਗਦੀ ਹੈ ਪਾਣੀ ਕਿੰਨੇ ਪਾਣੀ ਚਾਹੇ ਉਹ ਲੀਕਉਡ ਕੋਈ ਵੀ ਚੀਜ਼ ਹੋਏ, ਹੁਣ ਅੱਜ-ਕੱਲ ਕਿਵੇਂ ਚੱਲ ਗਏ। ਕਿ ਅਸੀਂ ਪਾਣੀ ਨਾਲ ਕੁਛ ਵੀ ਬਣਾ ਸਕਦੇ ਜਿੱਦਾਂ ਹੁਣ ਅਸੀਂ ਨਿੰਬੂ ਪਾਣੀ ਪੀ ਸਕਦੇ ਹਾਂ। ਉਹ ਸਾਡੀ ਬੋਡੀ ਲਈ ਬੜਾ ਅੱਛਾ ਹੈ, ਅਸੀਂ ਪਾਣੀ ਨਾਲ ਮਤਲਬ ਕਿ ਕੁਛ ਵੀ ਬਣਾ ਕੇ ਕਿ ਅਸੀਂ ਠੰਡੀ ਚੀਜ਼ ਪੀ ਸਕਦੇ ਹਾਂ, ਹੁਣ ਅੱਜ ਕੱਲ ਤੁਸੀਂ ਦੇਖ ਰਹੇ ਹੋ ਛਬੀਲਾਂ ਚੱਲ ਰਹੀਆ ਬਾਬਾ ਜੀ ਦੀਆਂ ਕਿੰਨੇ ਹਰ ਥਾਂ-ਥਾਂ ਤੇ ਹਰ ਜਗ੍ਹਾ-ਜਗ੍ਹਾ ਤੇ ਠੰਡੀਆਂ ਛਬੀਲਾਂ ਚੱਲ ਰਹੀਆ ਉਹਦੇ ਚ ਵੀ ਪਾਣੀ ਯੂਜ ਹੁੰਦਾ।
ਹਾਂਜੀ।
ਇਸ ਕਰਕੇ ਮਤਲਬ ਕਿ ਆਪਣੀ ਬੋਡੀ ਲਈ ਮੈਂ ਇੰਪੋਰਟੈਂਸ ਤੁਹਾਨੂੰ ਦੱਸ ਰਹੀ ਹਾਂ ਕਿ ਵੋਟਰ ਸਾਡੇ ਲਈ ਪਾਣੀ ਪੀਣਾ ਸਾਡੇ ਲਈ ਕਿੰਨਾ ਇੰਪੋਰਟੈਂਟ ਹੈ ਹਾਂ ਤੁਸੀਂ ਉਹ ਗੱਲ ਬਹੁਤ ਅੱਛੀ ਕਰ ਰਹੇ ਹੋ। ਕਿ ਇਹ ਚੀਜ਼ਾਂ ਮਤਲਬ ਕਿ ਜਿਵੇਂ ਤੁਸੀਂ ਦੱਸਿਆ ਕਿ ਗਲੇਸ਼ੀਅਰ ਬਣਦੇ ਨੇ ਵੱਡੇ-ਵੱਡੇ ਪਹਾੜ ਬਣਦੇ ਬਰਸਾਤ ਬਣਦੀ ਹੈ। ਤੇ ਕੀ ਕਹਿੰਦੇ ਇਹ ਤੇ ਓਦੇ ਹੋ ਗਏ ਨਾ ਪਦਾਰਥ ਮਤਲਬ ਕਿ ਉਹਦੇ ਯੂਜੇਸ ਹੋ
ਸਮਝ ਗਈ ਵੀ ਮੈਂ ਨੇਚਰ ਪ੍ਰਾਕ੍ਰਤਿਕ ਚੀਜ਼ਾਂ ਦੱਸਦੀ।
ਹਾਂਜੀ ਇਹ ਨੇਚਰ ਵਈਜ਼ ਹੋ ਗਿਆ ਠੀਕ ਏ, ਠੀਕ ਏ ਹਾਂਜੀ, ਜਿਵੇਂ ਹੁਣ ਮੈਂ ਤੈਨੂੰ ਕੋਲ ਐਂ ਪੁੱਛ ਰਹੀ ਹੈ ਕਿ ਤੁਸੀਂ ਮਤਲਬ ਕਿ ਪੂਰਾ ਦਿਨ ਚ ਆਪਣਾ ਕੁਆਂਟਿਟੀ ਪੂਰੀ ਕਰ ਲੈਂਦੇ ਉਹ ਪਾਣੀ ਦੀ। ਪੀ ਲੈਂਦੇ ਹੋ ਇੰਨਾ ਜਿਨਾ ਸਾਡੀ
ਹਾਂਜੀ, ਇਨਾ, ਇਹਨਾਂ ਦੇ ਹੋ ਹੀ ਜਾਂਦਾ। ਬਸ ਇੱਕਦਮ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਨਾ ਗਰਮੀਆਂ
ਹਾਂ, ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਆਵਾਂਗੇ ਇਕ ਦਮ ਠੰਡਾ ਪਾਨੀ ਪੀਵਾਂਗੇ ਤੇ ਨੁਕਸਾਨ ਈ ਆ ਗਰਮ ਸਰਦ ਹੋਜੇਗੀ।
ਹਾਂਜੀ-ਹਾਂਜੀ ਪਰ ਅਗਰ ਕੀ ਕੈਂਦੇ ਦੇਖਿਆ ਜਾਏ ਨਾ ਜਿਵੇਂ ਡਾਕਟਰ ਕੈਂਦੇ, ਕੈਂਦੇ ਅਗਰ ਸਾਨੂੰ ਅਸੀਂ ਪੂਰੇ ਦਿਨ 'ਚ ਅਗਰ ਮਤਲਬ ਕਿ ਸਾਡਾ ਸਵੇਰ ਤੋ ਲੈ ਕੇ ਰਾਤ ਤੱਕ ਅਗਰ ਪਾਣੀ ਜਿਵੇ ਅੱਠ ਲੀਟਰ ਕੈਂਦੇਨ ਵੀ ਅੱਠ ਗਿਲਾਸ ਤੇ ਪੀਓ।
ਬਈ
ਤੇ ਪਰ ਕੀ ਕੈਂਦੇ ਅਗਰ ਐਕਸਸ ਵੀ ਪੀ ਲੋ ਨਾ ਤੇ ਅਗਰ ਜਾਦਾ ਪੀ ਲੋ। ਓ ਵੀ ਜਾਦਾ ਗਲਤ ਐ ਬੋਡੀ ਲਈ ਪਾਨੀ ਜਾਦਾ ਪੀਨਾ ਵੀ।
ਓ ਜਾਦਾ ਫਿਰ ਸਰੀਰ ਫੁੱਲਦਾ ਐ।
ਫੁੱਲਦਾ ਐ, ਹਾਂਜੀ, ਹਾਂਜੀ, ਹਾਂਜੀ।
ਏਦਾ ਹਾਈਡੋਜਨ ਈ ਏ।
ਹਾਂ ਹਾਂਜੀ, ਹਾਂਜੀ, ਹਾਂਜੀ।
ਹਾਂਜੀ
ਹਾਂ। ਹਾਂਜੀ-ਹਾਂਜੀ ਅਹ ਭਾਜੀ ਤੁਆਡੀ ਆਵਾਜ ਨਾ ਥੋੜ੍ਹੀ ਕਟ ਰੀ ਐ ਥੋੜ੍ਹੀ ਜੀ ਮਤਲਬ ਕਿ ਓ ਨੈਟਵਰਕ ਹਾਂਜੀ ਨੈਟ
ਹਾਂਜੀ ਥੋੜਾ ਨੈੱਟਵਰਕ ਪ੍ਰੋਬ ਹੁਨ ਠੀਕ ਆ ਰੀ ਏ?
ਹਾਂ ਹੁਨ ਸਈ ਆ ਰੀ ਹਾਂਜੀ, ਹੁਨ ਸਾਫ਼ ਆਈ ਐ ਜਿਵੇਂ ਦੂਰ ਨੀ ਹੋ ਜਾਂਦਾ। ਬੰਦਾ ਥੋੜਾ ਫੋਨ
ਹਾਂਜੀ ਬਿਲਕੁਲ ਸਈ ਆ ਉਵੇਂ ਹੋਏਆ ਫੋਨ ਮੈਂ ਥੋੜਾ ਨੀਚੇ ਰੱਖਤਾ ਸੀ। ਹਾਂਜੀ-ਹਾਂਜੀ ਤੁਸੀਂ ਕੀ ਦੱਸ ਰੇ ਸੀ?
ਮੈਂ ਤੁਆਨੂੰ ਐ ਪੁੱਛ ਰੀ ਮਤਲਬ ਕਿ ਦੱਸ ਰੀ ਸੀ ਕਿ ਵਾਟਰ ਪਾਣੀ ਜਿਵੇਂ ਹੁਣ ਅਸੀਂ ਅ ਡਾਕਟਰ ਜਿਵੇਂ ਕੈਂਦੇਨ ਵੀ ਅਸੀਂ ਪਾਣੀ ਪੀ ਰੇ ਆਂ। ਅਸੀਂ ਪੂਰਾ ਦਿਨ ਆਪਣਾ ਕੁਆਂਟਿਟੀ ਪੂਰੀ ਕਰ ਲੀ ਐ ਪਾਣੀ ਦੀ। ਤੇ ਕੀ ਕੈਂਦੇਨ ਪਰ ਅਗਰ ਅ ਕੋਈ ਐਕਸੇਸ ਪੀ ਰਯਾ ਜਿਵੇਂ ਹੁਣ ਅੱਜ ਕੱਲ ਲੋਕੀ ਕੀ ਕਰਨ ਖਾਣਾ ਘੱਟ ਖਾ ਰੇਨ ਪਾਣੀ ਜਾਦਾ ਪੀ ਰੇ ਤੇ ਓਦੇ ਨਾਲ ਵੀ ਸਾਨੂੰ ਹੁਨ ਜਿਵੇਂ ਅੱਜ ਮੇਰੀ ਮਤਲਬ ਕਿ ਮਦਰ ਇਨ ਲੋ ਸੀ ਮੇਰੇ ਮਦਰ ਇਨ ਲੋ ਆਏ ਨ ਤੇ ਓ ਓਨਾਂ ਨੇ ਹੁਨ ਅੱਜ ਨਾ ਪੂਰਾ ਦਿਨ ਖਾਯਾ ਘੱਟ ਤੇ ਪੀਆ ਪਾਣੀ ਬੋਤ ਜਾਦਾ। ਓ ਓਨਾਂ ਨੂੰ ਜਾਦਾ ਇਫੈਕਟ ਕਰ ਗਯਾ, ਸਾਈਡ ਇਫੈਕਟ ਕੀ ਹੋ ਗਯਾ ਓਨਾਂ ਨੂੰ ਵੋਮਿਟ ਲੱਗ ਗਈ। ਉਲਟੀਆਂ ਲੱਗੀਆਂ ਹਾਂਜੀ ਤੇ ਹੁਣ ਐਈ ਐਈ ਮੈਂ ਤੁਆਨੂੰ ਕੈਣਾ ਚਾਂਦੀ ਆਂ ਕਿ ਪਾਣੀ ਅਗਰ ਅਸੀਂ ਬੈਨੀਫਿਟ ਹੈਨ ਲੇਕਿਨ ਪਾਣੀ ਦੇ ਸਾਈਡ ਇਫੈਕਟ ਵੀ ਹੈਨ।
ਹਾਂਜੀ ਜਿੱਥੇ ਫਾਇਦੇ ਨ ਓਥੇ ਨੁਕਸਾਨ ਵੀ ਏ।
ਨੁਕਸਾਨ ਵੀ ਹੈਗੇ ਨ ਹਰ ਚੀਜ਼ ਦੇ ਖਾਲੀ ਪਾਣੀ ਦੇ ਨੀ ਅਗਰ ਅਸੀਂ ਜਾਦਾ ਖਾ ਰੇ ਆਂ ਅਸੀਂ ਅਗਰ ਜਾਦਾ ਮਤਲਬ ਹਾਂਜੀ ਜਾਦਾ ਐਕਸਰਸਾਈਜ਼ ਕਰ ਰੇ ਆਂ ਆਪਣੇ ਬੋਡੀ ਯਾ ਕੁਛ ਵੀ ਕਰ ਰੇ ਆਂ ਐਕਸੇਸ ਲਿਮਿਟ ਇਚ ਮਤਲਬ ਕਿ ਕੈਨ ਦਾ ਮਤਲਬ ਲਿਮਿਟ 'ਚ
ਲਮਿਟਡ ਆਹੋ ਹਾਂਜੀ ਜਿਵੇਂ ਫੋਨ ਏ ਅਸੀਂ ਫੋਨ ਨੂੰ ਉਝ ਚੀਜ਼ ਲਾ ਦੋ ਉਝ ਗੱਲ ਕਰਦੇ ਆਂ ਬਈ ਫੋਨ ਦੇ ਵੀ ਕਿਧਰੇ ਫ਼ੈਦੇ ਵੀ ਨੇ, ਨੁਕਸਾਨ ਵੀ ਨੇ ਐ ਵੀ ਅਸੀਂ ਲਿਮਿਟ ਇਚ ਨੀ ਰੱਖਦੇ।
ਹਾਂਜੀ, ਹਾਂਜੀ, ਹਾਂਜੀ। ਹੁਨ ਜਿਵੇਂ ਅਸੀਂ ਦੋ ਮਿੰਟ ਫਰੀ ਹੋਏ ਆਂ ਚਲੋ ਜੀ ਫੋਨ ਚਲਾ ਲਯਾ ਚਲਾ ਜੋ ਚਲਾਈ ਜੋ, ਚਲਾਈ ਜੋ ਕਰਦੇ-ਕਰਦੇ ਸਾਨੂੰ ਘੰਟਾ, ਦੋ ਘੰਟੇ ਐਵੇਂ ਨਿਕਲ ਜਾਂਦੇ ਨ ਟਾਈਮ।
ਹਾਂਜੀ।
ਹਾਂ।
ਬੰਦੇ ਉਤੇ ਡਿਪੈਂਡ ਕਰਦਾ ਹੈ ਨਾ ਓ।
ਅਤੇ ਹਾਂਜੀ ਇਹ ਪਰਸਨ ਦੇ ਉਤੇ ਇੱਕ ਬੰਦੇ ਉੱਤੇ ਡਿਪੈਂਡ ਕਰਦਾ ਕਿ ਉਹ ਆਪਣੇ ਆਪ ਨੂੰ ਕਿੰਨਾ ਕੁ ਬਿਜੀ ਕਰ ਸਕਦਾ ਕਿੰਨਾ ਕੁ ਯੂਜ ਕਰ ਸਕਦਾ। ਹਰ ਚੀਜ਼ ਦਾ ਚਾਹੇ ਉਹ ਰੋਟੀ ਹੈ ਚਾਹੇ ਉਹ ਫੋਨ ਹੈ ਚਾਹੇ ਉਹ ਪਾਣੀ ਹੈ ਕੋਈ ਵੀ ਇਹ ਹੈ ਐਨੀਥਿੰਗ ਕੋਈ ਵੀ ਚੀਜ਼ ਹੋਏ।
ਹਾਂਜੀ
ਹਰ ਚੀਜ਼ ਦਾ ਆਪਣੀ ਆਪਣੀ ਲਿਮੀਟੇਸ਼ਨ ਹੁੰਦੀ ਹੈ ਕਿ ਅਸੀਂ ਕਿੰਨਾ ਕੁ ਯੂਜ ਕਰ ਸਕਦੇ ਹਾਂ। ਤੇ ਕਿੰਨਾ ਕੁ ਉਹਦਾ ਯ ਇਸਤੇਮਾਲ, ਜ਼ਿਆਦਾ ਤੋਂ ਜ਼ਿਆਦਾ ਤੇ ਘੱਟ ਤੋਂ ਘੱਟ ਕਰ ਸਕਦੇ ਹਾਂ।
ਹਾਂਜੀ, ਬਿਲਕੁਲ ਸਹੀ ਹੈ। ਹਰ ਇੱਕ ਚੀਜ਼ ਦੀ ਲਿਮਿਟ ਹੁੰਦੀ ਆ।
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਜਿਨ ਹਿੰਦੀ ਵੀ ਆਣਾ ਚਾਹੀਦਾ ਆ।
ਹਾਂ, ਹਾਂਜੀ-ਹਾਂਜੀ-ਹਾਂਜੀ- ਯਾ ਹਾਂਜੀ ਚਲੋ ਠੀਕ ਹੈ। ਮੈਂ ਨਾ ਥੋੜੀ ਦੇਰ ਤੱਕ ਕਰਦੀ ਹਾਂ, ਤੁਹਾਨੂੰ ਠੀਕ ਹੈ, ਜੀ।
ਭੈਣ ਜੀ ਵਧੀਆ ਲੱਗਿਆ ਜੀ ਗੱਲ ਕਰਕੇ ਠੀਕ ਐ
ਅ ਮੈਨੂੰ ਵੀ ਜੀ ਓਕੇ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ